ਹੈਲੋ। ਹੈਲੋ, ਹੈਲੋ
ਹੈਲੋ ਹਾਂਜੀ, ਸਤਿ ਸ੍ਰੀ ਆਕਾਲ ਭੈਣ ਜੀ, ਅਵਾਜ਼ ਆ ਰਹੀ ਹੈ।
ਹਾਂਜੀ-ਹਾਂਜੀ ਆ ਰਹੀ ਹੈ, ਸਤ ਸ੍ਰੀ ਕਾਲ ਜੀ। ਕਿਵੇਂ ਹੋ ਤੁਸੀਂ?
ਮੈਂ ਵਧੀਆ ਜੀ, ਤੁਸੀਂ ਦੱਸੋ ਕਿਵੇਂ ਹੋ ਭੈਣ ਜੀ?
ਬਸ ਵਧੀਆ ਜੀ। ਹੋਰ ਕੀ ਕਰ ਰਹੇ ਸੀ?
ਬਸ ਜੀ ਇਹੀ ਬੱਚੇ ਸਕੂਲ ਤੋਂ ਆਏ ਸੀ, ਉਹਨਾਂ ਨੂੰ ਖਾਣਾ ਦੇ ਕੇ ਹਟੀ ਸੀ
ਅੱਛਾ। ਆਹ ਵੀ, ਕਿੰਨਾ ਕੰਮ ਹੋ ਜਾਂਦਾ ਨਾ।
ਹੁਣ ਜੀ ਬਹੁਤ ਕੰਮ ਐ
ਮੈਂ ਦੁਪਹਿਰ ਦਾ ਨਿਬੇੜ ਕੇ ਬੈਠੀ ਸੀ। ਹਾਂਜੀ।
ਹਾਂਜੀ, ਹੁਣ ਨਿਬੜ ਗਿਆ ਕੰਮ? ਨਿਬੜ ਗਿਆ ਤੁਹਾਡਾ ਕੰਮ? ਘਰ ਬੈਰ ਹੋ ਗਿਆ ਫਲਸ ਵਗੈਰਾ?
ਹਾਂ, ਹਾਂਜੀ ਦੁਪਹਿਰ ਦਾ ਹੋ ਗਿਆ ਲੰਚ ਮੈਂ ਬਣਾਈ ਸੀਗੀਆਂ ਆਲੂ ਬੜੀਆਂ
ਅੱਛਾ।
ਹਾਂਜੀ।
ਜੇ ਆਲੂ ਤੇ ਵਧੀਆ ਲੱਗਦੇ ਆ ਗਰਮੀ ਚ, ਆਲੂ ਤਰੀ ਨਾਲ ਸਬਜ਼ੀ
ਹੋਰ ਨਹੀਂ ਤੇ ਹੋਰ ਬਣਾਈਏ ਕੀ, ਨੀ ਹੈਗੀ ਕੋਈ
ਏਹੀ।
ਹੈਲੋ।
ਸਮਝ ਹੀ ਨੀ ਆਉਂਦਾ ਕੀ ਬਣਾਈਏ ਕੀ
ਹਾਂਜੀ, ਤੁਸੀਂ ਕਿੱਥੇ ਹੋ ਤੁਹਾਡੀ ਨਾ ਆਵਾਜ਼ ਕੱਟ ਰਹੀ ਹੈ।
ਮੈਂ ਤੇ ਭੈਣ ਜੀ ਉੱਥੇ ਹੀ ਸੀ ਰਾ ਇੱਕ ਮਿੰਟ ਮੈਂ ਬਾਰ ਆ ਗਈ ਸੀ ਤੁਸੀਂ ਬਾਕੀ ਦੇਖ ਦੀ ਹਾਂ ਤੇ ਮੈਂ ਰੇਂਜ ਦੀ ਸੀ।
ਹੁਣ ਆ ਰਹੀ ਆ ਤੁਹਾਨੂੰ ਅਵਾਜ਼ ਸਾਫ਼।
ਹੁਣ ਤਾਂ ਸਾਫ਼ ਆਈ ਹੈ। ਹਾਂਜੀ ਹੁਣ ਆ ਰਹੀ ਹੈ।
ਹਾਂਜੀ, ਉਹ ਕਈ ਵਾਰ ਵਾਈਫਾਈ ਕਰਕੇ ਡਿਸਕਨੈਕਟ ਹੋ ਜਾਂਦੀ ਆ ਨਾ ਕੋਲ।
ਹਾਂਜੀ-ਹਾਂਜੀ।
ਹਾਂਜੀ, ਹੋਰ ਦੱਸੋ ਤੁਸੀਂ ਬੱਚੇ ਠੀਕ- ਠਾਕ?
ਹਾਂਜੀ, ਸਭ ਵਧੀਆ ਤੁਸੀਂ ਸੁਣਾਓ? ਹ
ਹਾਂਜੀ, ਸਭ ਵਧੀਆ ਇੱਧਰ ਵੀ ਬਸ ਬੱਚੇ ਬੈਠੇ ਸੀ ਖਾਣਾ ਖੁਣਾ ਖਾ ਕੇ ਆਪਣਾ ਫੰਨ- ਸ਼ਨ ਕਰਦੇ ਪਏ ਸੀ ਥੋੜੀ ਦੇਰ ਟੀ ਵੀ ਦੇਖ ਲਿਆ ਇਹਨਾਂ ਨੇ ਕਿਸੇ ਨੇ ਗੇਮ ਖੇਡ ਲਈ ਲੱਗੇ ਰਹਿੰਦੇ ਆ ਦੋਨੋ ਭੈਣ, ਭਰਾ।
ਚਲੋ ਵਧੀਆ ਆ ਵੀ ਬਾਹਰ ਤਾਂ ਨਿਕਲ ਦਾ ਮੋ ਟਾਈਮ ਹੀ ਨਹੀਂ ਹੈਗਾ। ਇੰਨੀ, ਗਰਮੀ।
ਹਾਂਜੀ, ਭੈਣ ਜੀ ਹਰ ਦਿਨ ਗਰਮੀ ਵੱਧਦੀ ਹੀ ਜਾ ਰਹੀ ਹੈ।
ਹੋਰ ਚੀ।
ਬੋਤ ਬੁਰਾ ਹਾਲ ਹੋਇਆ ਹੈ ਗ
ਰੱਬ ਨੇ ਵੀ ਗਰਮੀ ਵਧਾਈ ਹੋਈ ਹੈ ਤੇ ਅੱਗੇ ਬੰਦਿਆਂ ਚ ਵੀ ਗਰਮੀ ਬੋਤ ਹੋ ਗਈ ਹੈ।
ਹਾਂਜੀ ਬਿਲਕੁਲ ਬੰਦਿਆਂ ਚ ਵੀ ਸਹਿਣ, ਸ਼ਕਤੀ ਰਹੀ ਨੀ ਗਰਮੀ ਇੰਨੀ ਵੱਧ ਗਈ ਹੈ।
ਹਾ। ਹੋਰ ਹੁਣ ਤੁਸੀਂ ਦੇਖਿਆ। ਉੱਥੇ ਆਹ ਚੌਂਕ ਤੇ ਕਿ ਇੰਨਾ ਵੱਡਾ ਝਗੜਾ ਹੋਇਆ ਸੀ ਹੁਣ।
ਅੱਛਾ ਜੀ, ਮੈਂ ਸੁਣਿਆ ਸੀ। ਹਾਂਜੀ, ਦੱਸ ਰਹੇ ਸੀ ਸਾਡੇ।
ਹੋਰ ਕੀ ਪਤਾ ਨੀ ਕਿਹੜੀ ਜਨਾਨੀ ਦੀ ਕਿਸ ਨੇ ਚੈਨ ਖੋਹ ਲਈ ਸੀ। ਤੇ ਬਸ ਬੰਦਾ ਫੜ ਲਿਆ। ਫੇਰ ਕੁੱਟਿਆ।
ਪਿਆ ਏ।
ਹੋਰ? ਹੈਲੋ। ਹੈਲੋ।
ਨਹੀਂ -ਨਹੀਂ ਲ
ਭੈਣ ਜੀ ਲਗ ਦਾ ਰੇਂਜ ਫੇਰ ਚੱਲੀ ਗਈ ਹੈ ਤੁਹਾਡੀ?
ਨੀ ਆ ਰੀ।
ਨਾ ਵਿੱਚ ਦੀ ਫੇਰ ਕੱਟਣ ਲੱਗੀ ਸੀਗੀ ਆਵਾਜ਼।
ਕੀ ਐ ਬਿਲਕੁਲ ਨੇੜੇ ਬੈਠੀ ਆ।
ਆਹ ਦੇਖੋ?
ਹੁਣ ਆ ਰਹੀ ਹੈ ਆਵਾਜ਼?
ਹ ਹਾਂਜੀ, ਹੁਣ ਤਾਂ ਸਾਫ਼ ਆਈ ਹੈ।
ਪਤਾ ਨੀ ਆਵਾਜ਼ ਹੀ ਨਹੀਂ ਆਂਦੀ ਪਈ ਪਹਿਲੇ ਵੀ ਕਿਸੇ ਦਾ ਫੋਨ ਆਇਆ ਸੀ।
ਅੱਛਾ, ਤੇ ਪਤਾ ਨਹੀਂ ਦੇਖੋ ਵਾਈਫਾਈ ਦੀ ਰੇਂਜ ਵੀ ਐ ਨ ਹਾਂਜੀ।
ਹਾਂਜੀ, ਵਾਈਫਾਈ ਚ ਕੋਈ ਪ੍ਰੋਬਲਮ ਆ ਰਹੀ ਐ, ਰਾਤ ਤੋਂ ਐਕਚੁਲੀ ਵਾਈਫਾਈ ਚੱਲਦਾ ਈ ਨੀ ਪਿਆ ਵਾ। ਤੀ ਵੀ ਫੋਨ ਆ ਰਿਹਾ ਸੀ ਕਿਸੇ ਦਾ, ਉਹਨਾਂ ਨਾਲ ਵੀ ਨੀ ਗੱਲ ਬਾਥ ਹੋ ਈ ਨਹੀ ਪਾਈ।
ਦੱਸੋ, ਆ ਵੀ ਕਿੰਨਾ ਔਖਾ ਹੋ ਜਾਂਦਾ ਨਾ, ਵਾਈਫਾਈ ਤੋਂ ਬਗੈਰ ਵੀ।
ਉਹੀ ਤੇ ਜੀ, ਲਗਾ ਕੇ ਵਾਈਫਾਈ ਫਿਰ ਵੀ ਨੀ ਫੋਨ ਮਿਲਦੇ ਪਏ, ਚੱਜ ਨਾਲ ਗੱਲ ਬਾਤ ਹੀ ਨੀ ਹੋ ਪਾਂਦੀ।
ਹੋਰ ਕੀ, ਪੈਲਾਂ ਵਧੀਆ ਸੀਗਾ ਓਫ ਟੈਲੀਫੋਨ ਹੁੰਦੇ ਸੀਗੇ। ਨੰਬਰ ਘੁਮਾਓ, ਤੇ ਗੱਲ ਹੋ ਜਾਂਦੀ ਸੀਗੀ। ਬਾਕੀ ਝੰਜਟਾਂ ਤੋਂ ਤਾਂ, ਮੁਕੀ ਗਈ ਸੀ ਗੱਲ।
ਬਿਲਕੁਲ ਜੀ, ਉਹ ਵਧੀਆ ਸੀ ਬਲਕਿ, ਸਹੀ ਗੱਲ ਹੈ ਪਹਿਲੇ ਸਮੇਂ ਬਹੁਤ ਵਧੀਆ ਸੀ ਭੈਣ ਜੀ।
ਹੋਰ ਉਹ ਤਾਂ ਸੀਗੇ ਜੀ, ਹੁਣ ਦੇਖਲਓ ਕੋਈ ਕਿ ਤੈਨੂੰ ਦੇਖ ਕੇ ਖੁਸ਼ ਨੀ ਹੈਗਾ।
ਉਹੀ ਗੱਲ ਹੈ ਜੀ, ਕੋਈ ਰਾਜ਼ੀ ਨੀ ਹੈ, ਕੋਈ ਕਿਸੇ ਨੂੰ ਬੁਲਾਣਾ ਨੀ ਚਾਹੁੰਦਾ।
ਹੋਰ।
ਬਸ ਜੀ, ਟਾਈਮ ਹੀ ਐਦਾਂ ਦਾ ਆ ਗਿਆ, ਸਮਾਂ ਈ ਮਾੜਾ ਚੱਲਦਾ ਪਿਆ ਏ।
ਪੈਲੇ ਕਿਸੇ ਦੇ ਵੀ, ਕਦੋਂ ਵੀ ਚਲੇ ਜਾਓ ਲੋਕ ਹੱਸ ਕੇ ਸੱਦਦੇ ਸੀਗੇ। ਐਨਾ ਪਿਆਰ ਸੀਗਾ।
ਖੁਸ਼ ਹੋ ਕੇ ਸਬਜ਼ੀਆਂ ਬਣਾਉਂਦੇ ਸੀ, ਅੱਜ-ਕੱਲ ਜੇ ਕੋਈ ਫੋਨ ਆ ਕਰਕੇ ਆਏ ਤਦ ਵੀ ਸਾਡੇ ਵਰਗਿਆਂ ਦੇ ਮੱਥੇ ਕੁੱਟੀ ਪਈ ਰਹਿੰਦੀ ਐ, ਲੋਕਾਂ ਦੇ।
ਹੋਰ ਕੀ ਕਿਉਂ ਆ ਗਏ। ਦੱਸੋ
ਹਾਂਜੀ।
ਤੇ ਪੈਲੇ ਘਰਾਂ 'ਚ' ਮੈਂਬਰ ਵੀ ਕਿੰਨੇ ਹੁੰਦੇ ਸੀਗੇ ਨਾ। ਅੱਠ-ਅੱਠ, ਨੌ-ਨੌ, ਦਸ-ਦਸ। ਜੀਆਂ ਦਾ ਪਰਿਵਾਰ ਹੁੰਦਾ ਸੀਗਾ, ਐਨਾ।
ਹਾਂਜੀ।
ਉੱਥੇ ਲੜਾਈਆਂ ਵੀ, ਤੇ ਪਿਆਰ ਵੀ, ਹੁਣ ਤਾਂ ਲੋਕ ਦੋ ਜਣਿਆਂ 'ਚ ਵੀ ਨੀ ਕਟ ਦੇ
ਉਹੀ ਗੱਲ ਐ, ਜੇ ਜਿੰਨੇ ਘੱਟ ਜਾਣੇ ਹੋਣ, ਓਨੀਆ ਈ ਲੜਾਈਆ, ਪਹਿਲਾਂ ਦੇਖਲੋ ਐਨੇ ਵੱਡੇ-ਵੱਡੇ ਪਰਿਵਾਰ ਹੁੰਦੇ ਸੀ, ਬੱਚੇ ਵੀ ਐਦਾਂ ਹੀ ਪਲ-ਭੁਲ ਜਾਂਦੇ ਸੀ।
ਹੋਰ ਕੀ, ਰੌਣਕਾਂ ਸੀਗੀਆਂ ਪਹਿਲਾਂ।
ਹਾਂਜੀ, ਰੌਣਕਾਂ ਤੇ ਲੱਗੀਆਂ ਹੀ ਰਹਿੰਦੀਆਂ ਸੀ ਆਪ ਬਸ, ਜਿੱਥੇ ਦੇਖਿਆ ਬੱਚਿਆਂ ਨੇ ਖਾਣਾ ਖਾ ਲਿਆ ਜਿੱਥੋਂ ਮੰਗ ਕੇ ਹਨਾ। ਅੱਜ -ਕੱਲ ਕਿੱਥੇ, ਐਦਾਂਦੇ ਮਾਹੌਲ ਹੋਰ ਰਹਿ ਗਏ ਨੇ।
ਹੋਰ ਅੱਜ-ਕੱਲ ਤਾਂ ਕਿਸੇ ਕੋਲੋਂ ਤੁਸੀਂ ਇੱਕ ਟੋਫੀ ਨੀ ਲੈ ਕੇ ਖਾ ਸਕਦੇ।
ਬਿਲਕੁਲ ਜੀ, ਸਹੀ ਕਹਿ ਰਹੇ ਓ ਜੀ।
ਪੈਲੇ ਜਿਵੇਂ ਬੱਚੇ ਹੁੰਦੇ ਸੀ, ਸਾਰਿਆਂ ਦੇ ਸਾਂਝੇ ਹੁੰਦੇ ਸੀ। ਅੱਜ ਇੱਥੇ ਖੇਡ ਲਏ, ਅੱਜ ਉਹ ਸਾਡੇ ਘਰ ਖੇਡ ਲਏ। ਬਸ ਹੁਣ ਕਿੱਥੇ, ਹੁਣ ਤਾਂ ਕਿਸੇ ਦੇ ਘਰ ਭੇਜਣ ਦਾ ਵੀ ਟਾਈਮ ਨੀ ਹੈਗਾ।
ਉਹੀ ਤੇ ਪਤਾ ਭੈਣਜੀ। ਇਕ ਨਿਊ ਸਾਨੂੰ ਮਿਲਦਾ ਐ, ਹਨਾ, ਆਪਣੀ ਈ ਹਿੰਮਤ ਆਪਣੀ ਹੁੰਦੀ, ਬੱਚਿਆਂ ਨੂੰ ਕਿਤੇ ਭੇਜਣ ਦੀ।
ਹੋਰ ਕੀ। ਹੁਣ ਆਹ ਦੱਸ, ਆਹ ਦੇਖਲਓ, ਆਹ ਪਿੱਛੇ ਜਿਹਦੀ ਗੱਲ ਐ, ਸਾਡੇ ਤੇ, ਕਿਸੀ ਮਾਂ ਨੇ ਅਪ ਆਪਣੇ ਮੁੰਡੇ ਨੂੰ, ਅ ਡਾਂਟ ਦਿੱਤਾ ਹੋਣਾ ਐ, ਤੇ ਤੇ ਉਹ ਚਲਾ ਗਿਆ, ਘਰ ਛੱਡ ਕੇ।
ਅੱਛਾ, ਕਿੰਨੇ ਸਾਲ ਦਾ ਬੱਚਾ ਸੀ?
ਹਾਏ ਗਿਆਰਾਂ ਸਾਲ ਦਾ ਸੀਗਾ ਸਾਰੀਓ।
ਐਨੇ ਛੋਟੇ ਨੂੰ ਇੰਨਾ ਕੁਛ ਪਤਾ ਏ ਕਿ ਘਰ ਛੱਡ ਕੇ ਚਲੇ ਜਾਣਾ ਹੈ।
ਦੱਸੋ, ਅੱਜ-ਕੱਲ ਬੱਚਿਆਂ ਨੂੰ ਕੁਛ ਕੈ ਵੀ ਨੀ ਸਕਦੇ।
ਬਰਾ ਈ ਮਾੜਾ ਟੈਮ ਚੱਲਦਾ ਪਿਆ ਐ ਭੈਣ ਜੀ ਬੜਾ ਬੁਰਾ ਹਾਲ ਐ ਬੱ ਚਿਆਂ ਦਾ ਉਨੂੰ ਇੰਨੇ ਛੋਟੇ ਬੱਚੇ ਨੂੰ ਕਿੱਥੋਂ ਸਮਝ ਆਗੀ ਵੀ ਮਾਂ ਨੇ ਡਾਂਟਤਾ ਤੇ ਘਰ ਛੱਡ ਕੇ ਜਾਣਾ ਐ।
ਹੋਰ ਕੀ ਔਰ ਦੇਖੋਂ ਮਿਲਿਆਂ ਕਿੱਥੋਂ ਦਿੱਲੀ ਤੋਂ।
ਐਨੀ ਦੂਰ ਤੋਂ।
ਹੋਰ।
ਦੇਖਲੋ ਬਸ ਬੜਾ ਈ ਬੁਰਾ ਹਾਲ ਐ ਅੱਜ-ਕੱਲ ਤੇ। ਬੱਚਿਆਂ ਨੂੰ ਭੁਲਾ ਕੇ ਆਪਣੇ ਨਾਲ ਈ ਲਾ ਕੇ ਲੈ ਜਾਂਦੇ ਐ।
ਹੋਰ। ਅੱਜ-ਕੱਲ ਤਾਂ ਸੁਣਨ ਚ ਵੀ ਬੋਤ ਆਂਦੇ ਐ ਕਿੱਤੋ, ਕਿੱਤੋ ਨਿਆਣਾ ਚੱਕ ਲਿਆ ਕਦੇ ਕਿ ਥੋਂ ਨਿਆਣਾ ਚੱਕ ਲਿਆ, ਬਸ ਬੜਾ ਮਾੜਾ ਟਾਈਮ ਚੱਲਦਾ ਪਿਆ।
ਹਾਂਜੀ ਹਾਂ ਬੋਤ ਮਾੜਾ ਸਮਾਂ ਐ ਭੈਣ ਜੀ।
ਹੋਰ।
ਡਰ ਲੱਗਾ ਰੈਂਦਾ ਐ ਬੱ ਚਿਆਂ ਨੂੰ ਬੱਚੇ ਟਿਊਸ਼ਨ ਵਗੈਰਾ ਤੇ ਜਾਂਦੇ ਐ ਪਰ ਮਨ ਚ ਐਵੇਂ ਜਦ ਤੱਕ ਘਰ ਨਾ ਆ ਜਾਣ ਨਾ ਬੜਾ ਡਰ ਬੈਠਿਆਂ ਰੈਂਦਾ ਐ।
ਹੋਰ ਮੈਂ ਤਾਂ ਭੈਣ ਜੀ ਆਪ ਈ ਛੱਡ ਕੇ ਆਨੀ ਆ ਤੇ ਆਪ ਈ ਲੈ ਕੇ ਆਨ
ਨਈ ਬੋਤ ਵਧੀਆਂ ਐ ਜੀ ਅਸੀਂ ਬੱਚਿਆਂ ਦੇ ਖ਼ਾਤਰ ਰਿਸਕ ਨੀ ਲੈ ਸਕਦੇ ਭੈਣ ਜੀ ਬੱਚੇ ਤੇ ਬੱ ਚੇ ਹੈ ਨਾ ਇਨਾਂ ਨੂੰ ਤੇ ਕਿਸੇ ਨੇ ਥੋੜਾ ਜਾ ਲਾਲਚ ਦਿੱਤਾ ਆਪਣੇ ਨਾਲ ਈ ਲਗਾ ਲਿਆ ਹੈਨਾ।
ਹੋਰ। ਇੱਕ ਡਰ ਲੱਗੀ ਜਾਂਦੈਂ।
ਹਾਂਜੀ ਹਾਂ ਬੱਚਿਆਂ ਨੂੰ ਕੱਲੇ ਨੀ ਛੱਡਣਾ ਚਾਈਦਾ ਠੀਕ ਐ ਆਪਣਾ ਸਮਾਂ ਕੱਢ ਕੇ ਆਪ ਛੱਡੇ ਆਓ ਆਪਣੇ ਘਰ ਦੇ ਕੰਮ ਛੱਡ ਦੋ ਬੱਚਿਆਂ ਦੀ ਜੀ ਜ਼ਿੰਮੇਵਾਰੀ ਪੂਰੀ ਤਰਾਂ ਨਿਭਾਓ।
ਕੀ ਕਰੀਏ ਭੈਣ ਜੀ ਅੱਜ-ਕੱਲ ਸਮਾਂ ਈ ਏਓ ਜਾ ਚੱਲਦਾ ਪਿਆ।
ਹਾਂਜੀ ਹਾਂ ਬੜਾ ਡਰ ਲੱਗਦਾ ਐ ਭੈਣ ਜੀ ਸਮੇਂ ਨੂੰ ਦੇਖ ਕੇ ਤੇ-ਤੇ ਪਤਾ ਨੀ ਕੀ ਬਣੇਗਾ ਅੱਗੇ-ਅੱਗੇ।
ਹੋਰ ਕੀ। ਹੋਰ ਤੁਸੀਂ ਦੱਸੋ ਤੁਹਾਡਾ ਮੁੰਡਾ ਜਾਂਦਾ ਐ ਅਕੈਡਮੀ?
ਹਾਂਜੀ-ਹਾਂਜੀ ਜਾਂਦਾ ਐ ਫੁੱਟਬਾਲ ਅਕੈਡਮੀ ਜਾਂਦਾ ਐ ਭੈਣ ਜੀ।
ਅੱਛਾ, ਵਧੀਆ ਐ ਨਾ ਖੇਡਾਂ ਚ ਬੱਚਿਆਂ ਦੀ ਹਾਈਟ ਵੀ ਚੰਗੀ ਨਿਕਲ਼ ਜਾਂਦੀ ਐ।
ਹਾਂਜੀ ਹਾਂ ਖੇਡਾਂ ਦੇ ਫਾਇਦੇ ਬੋਤ ਐ ਬੱਚਾ ਇੱਕ ਅ ਬੰਦ ਹੋ ਜਾਂਦਾ ਔਰ ਇੱਕ ਇੱਕ ਟਾਈਮ ਟੇਬਲ ਕੈ ਲੋ ਬਣਿਆ ਹੁੰਦਾ ਐ ਬੱਚੇ ਦਾ ਵੀ ਮੈਂ ਜਾਣਾ ਐ ਹਨਾ।
ਹੋਰ ਕੀ।
ਘਰ ਰੈ ਕੇ ਵੀ ਏਨਾਂ ਨੇ ਕਰਨਾ ਫੇਰ ਏ ਜਾਂਦਾ ਈ।
ਹੋਰ ਕੀ ਨਾ ਏਧਰ-ਉੱਧਰ ਕਿਸੇ ਬੁਰੇ ਕੰਮ ਚ ਫਸੇ ਵਧੀਆ, ਆਪਣਾ ਫ਼ਾਇਦੇਮੰਦ ਆ ਪਾਇਦੇਮੰਦ ਐ।
ਹਾਂਜੀ ਆਪਣੀ ਸੇਅਤ ਬਣਾਓ ਹੈਨਾ ਬੱਚੇ।
ਅ ਹੋਰ, ਬਸ ਹੁਣ ਤਾਂ ਐ ਨਾ ਪੀ ਛੇ ਆਪ ਖੇਚਲਾਂ ਖਾਨੀ ਪੈਂਦੀਆਂ ਮਾਂ-ਪਿਓ ਮਾਂ-ਪਿਓ ਨੂੰ।
ਬਿਲਕੁਲ ਜੀ ਬਿਲਕੁਲ ਆਪ ਖੇਚਲ਼ਾ ਖਾਓ ਸਹੀ ਗੱਲ। ਬੱਚੇਆਂ ਪਿੱਛੇ ਕਰਨਾ ਵੀ ਪੈਂਦਾ ਪੈਣ ਜੀ।
ਹੋਰ ਕੀ ਪੈਣ ਜੀ ਕੀ ਕਰੀਏ
ਹਾਂਜੀ
ਹੋਰ, ਹੋਰ ਤੁਸੀ ਲਾਓ ਕਦੇ ਇੱਧਰ ਚੱਕਰ।
ਹਾਂਜੀ-ਹਾਂਜੀ, ਜ਼ਰੂਰ ਪੈਣ ਜੀ ਬਣਾਵਾਂਗੇ ਪ੍ਰੋਗਰਾਮ ਠੀਕ ਐ ਜੀ।
ਹੋਰ ਕੀ, ਬੱਚਿਆਂ ਨੂੰ ਨਾਲ ਲੈ ਕੇ ਆਏ ਓ।
ਨਾਲ ਲੈ ਕੇ ਆਵਾਂਗੇ, ਬੱਚਿਆਂ ਨੂੰ।
ਹੋਰ ਕੀ, ਠੀਕ ਹੈ ਪੈਣ ਜੀ ਫਿਰ ਮੈਂ ਕੋਈ ਆਇਆ। ਗੱਲ ਕਰਨਾ।
ਠੀਕ ਏ ਜੀ।
ਠੀਕ
ਓਕੇ ਜੀ।